ਸਤਿ ਸ਼੍ਰੀ।
ਸਤਿ ਸ੍ਰੀ ਅਕਾਲ ਜੀ।
ਹੋਰ ਠੀਕ- ਠਾਕ ਜੀ ਤੁਸੀਂ?
ਹਾਂਜੀ ਠੀਕ ਆ ਵੀਰ ਜੀ ਅਸੀਂ, ਤੁਸੀਂ ਦੱਸੋ?
ਬਸ ਜੀ ਠੀਕ- ਠਾਕ। ਵਧੀਆ-ਵਧੀਆ। ਮੈਂ ਫੋਨ ਤਾਂ ਕੀਤਾ ਸੀ ਤੁਹਾਨੂੰ। ਕਿ ਤੁਹਾਡੇ, ਮੈਂ ਆਇਆ ਸੀ ਘਰ ਤੇ ਬਾਹਰ ਤੁਹਾਡੇ ਬਹੁਤ ਹਰਿਆਲੀ ਸੀ।
ਹਾਂਜੀ-ਹਾਂਜੀ।
ਬੜੇ ਪੌਦੇ ਤੁਸੀਂ ਵਧੀਆ ਲਾਏ ਦੇ ਨੇ ਪਲਾਂਟਸ ਬਹੁਤ ਵਧੀਆ ਨੇ। ਤੇ ਉਹਦੇ ਬਾਰੇ ਪੁੱਛਣਾ ਸੀ ਨਾ ਕਿਹੜੇ-ਕਿਹੜੇ ਪਲਾਟ ਲਾਏ ਦੇ ਨੇ ਤੁਸੀਂ?
ਹਾਂਜੀ। ਮੈਨੂੰ ਨਾ ਅਮ ਬੜੇ ਹੀ ਪਸੰਦ ਹੈਗੇ ਨੇ, ਹਰਿਆਲੀ ਹੋਵੇ ਘਰ ਚ' ਹਨਾ, ਫਲਾਂਟ ਲੱਗੇ ਹੋਣ। ਤੇ ਫੇਰ ਇਸ ਕਰਕੇ ਮੈਨੂੰ ਨਾ ਹੁੰਦਾ ਹੈ ਬਈ ਮੈਂ ਲਗਾਵਾਂ ਕੁਛ ਨਾ ਕੁਛ। ਫੇਰ, ਮਨੀ ਪਲਾਂਟ ਤਾਂ ਤੁਹਾਨੂੰ ਪਤਾ ਹੀ ਹੈ ਅਕਸਰ ਲੱਗਾ ਹੀ ਹੁੰਦਾ ਹੈ। ਬਾਕੀ ਚਮੇਲੀ ਦਾ ਹੈਗਾ ਵੀ ਇੱਕ, ਚਮੇਲੀ ਦੇ ਫੁੱਲ ਆਉਂਦੇ ਨਾ। ਇੱਕ ਕਮਲ ਦੇ ਫੁੱਲ ਲਾਂਉਦੇ ਜੇ ਗੁਲਾਬ
ਹੋ
ਹਾਂਜੀ, ਕੜੀ ਪੱਤਾ ਹੋ ਗਿਆ ਤੇ ਹੋਰ ਜਿਵੇਂ ਉਹ ਕੀ ਬੋਲਦੇ ਉਹਨੂੰ
ਇੱਕ ਸਨੇਕ ਪਲਾਂਟ ਵੀ ਹਾਂ, ਐਲੋਵੇਰਾ ਵੀ, ਇੱਕ ਸਨੇਕ ਪਲਾਂਟ ਵੀ ਆਉਂਦਾ ਹੈ।
ਸਨੇਕ ਪਲਾਂਟ ਵੀ ਆਉਂਦਾ ਉਹ ਸਹੀ ਹੁੰਦਾ ਘਰ ਚ' ਰ
ਹਾਂ ਕੋਈ ਏਸੀ ਅ ਗੱਲ ਨਹੀਂ ਉਹਦੀ ਖਾਸੀਅਤ ਕੀ ਹੈਗੀ ਉਹ ਘਰ ਦੇ ਅੰਦਰ ਵੀ ਗਰੋਥ ਕਰਦਾ ਉਹ, ਉਹਨੂੰ ਧੁੱਪ ਦੀ ਜ਼ਰੂਰਤ ਨਹੀਂ ਹੈਗੀ।
ਅੱਛਾ ਸਨੇਕ ਪਲਾਟ ਨੂੰ। ਹੈਲੋ, ਹੈਲੋ, ਹੈਲੋ, ਹੈਲੋ, ਹੈਲੋ, ਆਵਾਜ਼ ਨੀ ਆ ਰਹੀ ਵੀਰ ਜੀ ਤੁਹਾਡੀ। ਹੈਲੋ, ਹੈਲੋ, ਹੈਲੋ,